ਸਸ ਰੀ ਕਾਲ ਜੀ, ਹੋਰ ਕਿਵੇਂ ਹੋ?
ਬਹੁਤ ਵਧੀਆ, ਹੋਰ ਤੁਸੀਂ ਸੁਣਾਓ ਕਿਵੇਂ ਓ?
ਜੀ- ਜੀ ਮੈਂ ਹੀ ਵਧੀਆ, ਤੇ ਮੈਂ ਤੁਹਾਡੇ ਨਾਲ ਅੱਜ ਬੜੇ ਹੀ ਵਧੀਆ ਤਰੀਕੇ ਨਾਲ ਜਿਹੜਾ ਗੱਲ ਕਰਨੀ ਸੀ, ਸਰ ਹਾਈ ਐ ਤੇ ਹਾਈਜੀਨ। ਹੁਣ ਤੁਹਾਨੂੰ ਪਤਾ ਹੀ ਹੈ, ਦੇਖੋ ਸਫ਼ਾਈ ਹਾਈਜੀਨ ਸਾਡੀ ਜ਼ਰੂਰਤ ਵਾਸਤੇ ਕਿੰਨਾ ਜ਼ਰੂਰੀ, ਸਾਡੀ ਹੈਲਥ ਵਾਸਤੇ ਸਾਡੀ ਬੋਡੀ ਵਾਸਤੇ ਕਿਤਨਾ ਜ਼ਿਆਦਾ ਜ਼ਰੂਰੀ ਐ, ਮੇਰੇ ਹਿਸਾਬ ਨਾਲ ਸਫ਼ਾਈ ਸਾਡੀ ਜ਼ਿੰਦਗੀ ਦਾ ਬਹੁਤ ਇੱਕ ਅਹਿਮ ਹਿੱਸਾ ਏ, ਜਦੋਂ ਅਸੀਂ ਆਪਣੇ ਆਪ ਨੂੰ ਤੇ ਆਪਣੇ ਘਰ ਦੇ, ਤੇ ਆਪਣੇ ਆਸ- ਪਾਸ ਦੇ ਮਾਹੌਲ ਨੂੰ ਸ ਸਾਫ਼ ਰੱਖਦੇ ਹਾਂ, ਤੇ ਅਸੀਂ ਬਹੁਤ ਸਾਰੀ ਖੁਸ਼ੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ।
ਬਹੁਤ ਸਾਰੀ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ, ਹੁਣ ਤੁਹਾਡੇ ਤੁਹਾਡਾ ਇਸ ਬਾਰੇ ਚ ਕੀ ਖਿਆਲ ਏ।
ਹਾਂਜੀ ਸਫਾਈ ਤੇ ਰੱਖਣੀ ਚਾਹੀਦੀ ਏ, ਆਪਣੇ ਸਾਫ਼- ਸਫ਼ਾਈ ਰੱਖੋ, ਆਪਣੇ ਆਂਢ- ਗੁਆਂਢ ਸਭ ਸਫ਼ਾਈ ਰੱਖੋ, ਆਪਣੀ ਛੱਤੀ ਦੀ ਸਫ਼ਾਈ ਰੱਖੋਂ, ਜਿਵੇਂ ਬਰਸਾਤਾਂ ਦਾ ਮੌਸਮ ਹੈਗਾ। ਬਰਸਾਤ ਦੇ ਵਿੱਚ ਪਤਾ ਕਿਤਨੀ ਗੰਦਗੀ ਆਂਦੀ ਐ, ਕੀੜੇ- ਮਕੌੜੇ, ਮੱਛਰ ਕਿੰਨੇ ਗੰਦੀਆਂ- ਗੰਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਹਨਾ। ਜਿੰਨੀ ਸਫ਼ਾਈ ਹੋਏਗੀ, ਉਨੀ ਕੀੜੇ ਮਕੌੜੇ ਘੱਟ ਆਣਗੇ, ਮੱਛਰ- ਮੁੱਛਰ ਘੱਟ ਆਣਗੇ। ਸੋਡੀ ਤਬੀਅਤ ਸਈ ਰਹੇਗੀ। ਸਾਡੀ ਹੈਲਥ ਤੇ ਕੁਛ ਫਰਕ ਨੀ ਪਏਗਾ, ਸਾਡੀ ਸਿਹਤ ਅੱਛੀ ਰਹੇਗੀ। ਅਸੀਂ ਅੱਛਾ ਖਾਣਗੇ। ਆਪਨਾ ਅੱਛਾ ਰੱਖੀਏ, ਆਪਣੇ- ਆਪਣੇ ਆਪ ਆਪਣੀ ਆਪਣੇ ਸਰੀਰ ਦੀ ਸਫ਼ਾਈ ਰੱਖੀਏ। ਬਹੁਤ ਫਰਕ ਪੈ ਜਾਂਦਾ, ਇਸ ਚੀਜ਼ ਨਾਲ।
ਜੀ- ਜੀ, ਮੇਰੇ ਹਿਸਾਬ ਨਾਲ ਸਫ਼ਾਈ ਬੜੀ ਜ਼ਰੂਰੀ ਏ। ਹੁਣ ਸਾਡੇ ਧਰਮ ਵਿੱਚ ਵੀ ਸਫ਼ਾਈ ਨੂੰ ਬਹੁਤ ਮਹੱਤ ਦਿੱਤਾ ਗਿਆ। ਇਸ ਕਰਕੇ ਸਾਨੂੰ ਰੋਜ਼ ਨਹਾਣਾ ਚਾਹੀਦਾ, ਸਾਫ਼ ਕੱਪੜੇ ਪਾਣੇ ਚਾਹੀਦੇ ਨੇ, ਤੇ ਅਤੇ ਆਪਣੇ ਘਰ ਦੀ ਸਫ਼ਾਈ ਦੇ ਧਿਆਨ ਰੱਖਣਾ ਚਾਹੀਦਾ ਐ, ਜਿੱਥੇ ਸਫ਼ਾਈ ਹੁੰਦੀ ਐ, ਉੱਥੇ ਸਿਹਤ ਚੰਗੀ ਹੁੰਦੀ ਐ।
ਹਾਂਜੀ।
ਖਾਣਾ ਖਾਣਾ ਤੋਂ ਪਹਿਲੇ ਆਪਣੇ ਅਹ ਹੱਥ ਸਾਫ਼ ਸਫ਼ਾਈ ਨਾਲ ਧੋਣੇ ਚਾਹੀਦੇ ਨੇ, ਬਾਹਰ ਤੋਂ ਘਰ ਆਂਦੇ ਹੋ, ਤੇ ਆਪਣੇ ਹੱਥ ਸਫ਼ਾਈ ਨਾਲ ਧੋਣੇ ਚਾਹੀਦੇ ਨੇ ਕਿਉਂਕਿ ਸਾਡੇ ਹੱਥਾਂ ਦੇ ਬਹੁਤ ਸਾਰੇ ਕੀਟਾਣੂ ਹੁੰਦੇ ਨੇ ਜੋ ਸਾਡੇ ਹੱਥ ਨਾਲ, ਸਾਡੇ ਮੂੰਹ ਚਲੇ ਜਾਂਦੇ ਨੇ। ਜੇ, ਅਸੀਂ ਹੱਥ ਸਾਫ਼ ਨਹੀਂ ਕਰਾਂਗੇ ਤੇ ਬਿਮਾਰੀਆਂ ਹੋ ਸਕਦੀਆਂ ਸਾਨੂੰ ਬਹੁਤ ਸਾਰੀਆਂ।
ਹਮ।
ਸਾਨੂੰ ਦਿਨ ਵਿੱਚ ਇੱਕ ਦੋ ਵਾਰ ਜਾਂ ਇੱਕ ਵਾਰ ਸਾਨੂੰ ਨਹਾਉਣਾ ਹੀ ਚਾਹੀਦਾ, ਸਾਨੂੰ ਆਪਣੇ ਦੰਦ ਵੀ ਸਾਫ਼ ਕਰਨੇ ਚਾਹੀਦੇ ਨੇ ਨਖੂਨ ਛੋਟੇ ਐ ਤੇ ਸਾਫ਼ ਰੱਖਣੇ ਚਾਹੀਦੇ ਨੇ ਕਿ ਹੱਥ ਗੰਦੇ ਜਲਦੀ, ਹੱਥ ਗੰਦਗੀ ਜਲਦੀ ਜਮਾ ਹੋ ਜਾਂਦੇ ਰੋਜ਼ ਨਹਾਣਾ, ਸਾਫ਼ ਕੱਪੜੇ ਪਾਉਣੇ ਅਤੇ ਆਪਣੇ ਸਰੀਰ ਨੂੰ ਸਫ਼ਾਈ ਰੱਖਣਾ ਬਹੁਤ ਜ਼ਰੂਰੀ ਹੈ।
ਹ
ਜੀ ਹੁਣ, ਘਰ ਦੀ ਸਫ਼ਾਈ ਵੀ ਬਹੁਤ ਜ਼ਰੂਰੀ ਹੈ ਜੇ ਅਸੀਂ ਘਰ ਵਿੱਚ ਕੂੜਾ ਜਮਾ ਹੋ ਜਾਏਗਾ ਜੇ ਪਾਣੀ ਖੜਾ ਰਵੇ ਰਹਿ ਜਾਏ ਤੇ ਮੱਛਰ ਕੀੜੇ, ਇਹ ਸਭ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ। ਹੁਣ, ਮੱਛਰ ਜਿੱਥੇ ਮੱਛਰ, ਮੱਖੀਆਂ ਹੋਣਗੀਆਂ ਤੁਸੀਂ ਦੇਖੋਗੇ ਉੱਥੇ ਬਿਮਾਰੀ ਹੁੰਦੀ ਹੀ ਹੁੰਦੀ ਹੈ ਦੇਖੋ ਪਾਣੀ ਇਕੱਠਾ ਹੋ ਗਿਆ ਉੱਥੇ ਮੱਛਰ ਆ ਗਏ ਨੇ, ਮੱਖੀਆਂ ਆ ਗਈਆ ਨੇ, ਮਲੇਰੀਆ ਹੋ ਗਿਆ, ਡੇਂਗੂ ਗਿਆ ਤੁਹਾਨੂੰ ਸਭ ਤਰ੍ਹਾਂ ਦੀਆਂ
ਆਂ ਨੇ, ਤੇ ਨਾਲ ਹੀ ਪਾਣੀ ਇਕੱਠਾ ਹੋਣਾ ਏ।
ਬਿਲਕੁਲ, ਬਿਲਕੁਲ ਉਹੀ ਹੈ ਨਾ ਇਸ ਕਰਕੇ ਸਾਨੂੰ ਕੂੜਾ ਡਸਟਬਿਨ ਦੇ ਵਿੱਚ ਹੀ ਪਾਉਣਾ ਚਾਹੀਦਾ ਤੇ ਘਰ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਏ।
ਦੇਖੋ ਨਾ, ਅੱਜ ਕੱਲ ਆਂਢ ਗੁਆਂਢ ਲੋਕੀ ਕੀ ਕਰਦੇ ਆ ਆਪਣੇ ਘਰਾਂ ਦੇ ਬਾਰ ਕੂੜਾ ਸੁਟ ਜਾਂਦੇ ਭਾਈ ਆਂਦਾ ਐ ਗੱਡੀ ਆਲਾ ਤੇ ਲੈ ਕੇ ਜਾਂਦਾ ਆ ਸਾਡਾ ਐ ਤੇ ਸਾਡੇ ਗੱਡੀ ਆਲਾ ਭਾਈ ਨੀ ਆਇਆ, ਕੂੜੇ ਵਾਲ ਲੈ ਕੇ ਨੀ ਗਿਆ, ਵਿਚਾਰਾ ਸਾਰਾ ਕੂੜਾ ਸਾਡੇ ਘਰ ਦੇ ਬਾਹਰ ਫੈਲਿਆ ਪਿਆ ਐ ਖੰਭੇ ਦੇ ਕੋਲ। ਹੁਣ, ਉਹ ਕੱਲ ਆਏਗਾ ਤੇ ਕੱਲ ਲੈ ਕੇ ਜਾਏਗਾ ਵਿਚਾਰਾ ਸਾਰਾ ਕੂੜਾ ਇਕੱਠਾ ਕਰਕੇ। ਇਹ ਲੋਕਾਂ ਨੂੰ ਚਾਹੀਦਾ ਹੈ ਕਿ ਡਸਟਬੀਨ ਦੇ ਵਿੱਚ ਪਨੀ ਰੱਖਣ ਪਨੀ ਚ ਸਾਰਾ ਕੂੜਾ ਪਾ ਕੇ ਗੰਡ ਮਾਰ ਕੇ ਬਾਹਰ ਸੁੱਟ ਦੇਣ ਜਿਹ ਨਾਲ ਕੂੜਾ ਫੈਲੇ ਵੀ ਨਾ ਕੁਛ ਨਾ ਹੋਏ।
ਡਸਟ, ਹੁਣ ਇਹ ਦੇਖੋ ਨਵਾ ਚੱਲ ਪਿਆ ਡਸਟਬਿਨ ਚ ਪੰਨੀ ਲਗਾ ਸਕਦੇ ਹੋ। ਵਿੱਚ ਕੂੜਾ ਪਾਓ ਆਪਣੀ ਗੰ ਪੰਨੀ ਨੂੰ ਗੰਢ ਮਾਰੋ ਤੇ ਉਹ ਗੰਢ ਦੀ ਗੰਢਿਰ ਨੀ ਦੀ ਪੰਨੀ ਆ ਸਕਦੇ ਹੋ, ਕੂੜਾ ਫੈਲੇਗਾ ਨਹੀਂ। ਜੋ ਭਾਈ ਲੈਣ ਆਏਗਾ ਉਹਨੂੰ ਫਿਰ ਆਰਾਮ ਚੁਕਲਾ ਕੂੜਾ ਉਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ।
ਬਿਲਕੁਲ।
ਇਹ ਤੁਹਾਡੀ, ਬਿਲਕੁਲ ਸਹੀ ਗੱਲ ਏ। ਦੇਖੋ ਰੋਜ਼ ਖਾਣਾ, ਪੀਣ ਵਾਲੀ ਚੀਜ਼ਾਂ ਜਿਸ ਹੱਥ ਸਾਫ਼ ਹੋਣੀਆਂ ਚਾਹੀਦੀਆ ਨੇ। ਫਲ ਅਤੇ ਸਬਜ਼ੀਆਂ ਨੂੰ ਵੀ, ਧੋ ਕੇ ਯੂਜ ਕਰਨਾ ਚਾਹੀਦਾ ਹੈ।
ਮੈਂ ਤੇ ਫਰਿਜ ਚ ਵੀ ਸਬਜ਼ੀਆਂ ਹਾਂ, ਮੈ ਤੇ ਫਰਿਜ ਚ ਵੀ ਸਬਜ਼ੀਆਂ ਨਾ ਜਦੋਂ ਲਿਆਣੇ ਨਾ ਬਾਜ਼ਾਰਾਂ ਮੈਂ ਤਾਂ ਧੋਦੀ ਆ ਫੇਰ ਫਰਿਜ ਚ ਰੱਖਦੀ ਹਾਂ ਫੇਰ ਛਿੱਲਣ ਤੋਂ ਬਾਅਦ ਫੇਰ ਧੋ ਕੇ, ਫਿਰ ਸਬਜ਼ੀ ਨੂੰ ਤੜਕਾ ਲਾਉਦੀ ਹਾਂ।
ਕਿਉਕਿ ਤੁਹਾਨੂੰ ਪਤਾ ਹੀ ਦੇਖੋ, ਗੰਦਾ ਪਾਣੀ ਬਹੁਤ ਸਾਰੀ ਬਿਮਾਰੀਆਂ ਨੂੰ ਲੈ ਆਂਦਾ।
ਹਾਂਜੀ।
ਹੁਣ ਕਈ ਕਿਤੇ ਗੰਦਾ ਪਾਣੀ ਜਮਾ ਹੋ, ਤੁਸੀਂ ਆਪ ਦੇਖੋਗੇ ਨਾ ਉਹਦੇ ਉੱਪਰ ਮੱਖੀਆਂ ਮੱਛਰ ਭਿਨਕ ਦੇ ਹੋਣਗੇ।
ਹਾਂਜੀ, ਉਹ ਤਾਂ ਹੈ ਹੀ ਹੈ ਨਾ। ਤਾਂ ਕਰਕੇ ਬੜੀ ਗੰਦਗੀ ਜਮਾਂ ਹੋ ਜਾਂਦੀ ਹੈ, ਪੈਦਾ ਹੋ ਜਾਂਦੀ ਹੈ ਤਾਨੂੰ ਮੱਖੀ, ਮੱਛਰ, ਡੇਂਗੂ, ਮਲੇਰੀਆ ਏ ਕਰਕੇ ਬਿਮਾਰੀਆਂ, ਸਾਡੇ ਸਿਹਤ ਵੱਲ ਹੋ ਜਾਂਦੀਆਂ ਨੇ ਅਸੀਂ ਬੜਾ ਫਿਰ ਡਾਕਟਰ ਕੋਲ ਜਾਨੇ ਆ, ਪਰਚੇ ਬਣਵਾਣੇ ਆ, ਪੰਜ-ਪੰਜ ਸੌ ਰੁਪਏ ਦੇ, ਦਵਾਈਆਂ ਲਿਆਨੇ ਆ ਵੱਖਰੀਆਂ, ਪੈਸਾ ਵੀ ਬਰਬਾਦ ਹੁੰਦਾ ਆ, ਬਸ ਇਨਸਾਨ ਵੀ ਪਰੇਸ਼ਾਨ ਹੁੰਦਾ ਆ ਮਰੀਜ਼ ਨਾਲ ਪਰੇਸ਼ਾਨ ਹੁੰਦਾ ਯਾ।
ਆਈਓ ਅਸੀਂ ਆਪਨੇ ਘਰ ਸਫ਼ਾਈ ਰੱਖਾਂਗੇ ਤੇ ਸਾਨੂੰ ਫਿਰ ਐ ਚੀਜ਼ ਕਰਨ ਦੀ ਲੋੜ ਹੀ ਨੀ ਪਏਗੀ, ਮੇਰੇ ਸਾਬ ਨਾਲ ਤੁਸੀਂ ਘਰ ਸਫ਼ਾਈ ਰੱਖੋਗੇ, ਤੁਹਾਨੂੰ ਪ੍ਰੋਬਲਮ ਹੀ ਨੀ ਆਏਗੀ ਆ ਵਾਲੀ। ਅਗਰ ਤੁਹਾਡੇ ਘਰ ਗੰਦਗੀ ਹੈ, ਪਾਣੀ ਜਮਾ ਹੁੰਦਾ ਤੇ ਸਫਾਈਆਂ ਨਹੀਂ ਕਰਦੇ। ਤੇ ਫੇਰ ਦੇਖੋ ਇਹ ਚੀਜ਼ ਫਿਰ ਕੋਮਨ ਹੋ ਹੀ ਜਾਏਗੀ ਹੋ ਜਾਏਗੀ। ਜ ਅਸੀਂ ਘਰ ਸਫਾਈਆਂ ਕਰੋਗੇ ਤੁਹਾਡੇ ਨਾ ਤੁਹਾਡੇ ਘਰ ਪਾਣੀ ਜਮਾ ਹੋਏਗਾ, ਨਾ ਤੁਹਾਡੇ ਘਰ ਕੁਛ ਹੋਏਗਾ। ਤੁਸੀਂ ਬਿਲਕੁਲ ਸਵਸਥ ਰਹੋਗੇ ਤੇ ਹੈਲਥੀ ਰਹੋਗੇ, ਤੁਸੀਂ ਆਰਾਮ ਨਾਲ ਤੁਹਾਡੇ ਬੱਚੇ ਵੀ ਸੇਫ, ਤੁਸੀਂ ਵੀ ਸੇਫ ਲੇਕਿਨ ਹੁਣ ਅੱਜ ਟਾਈਮ ਤੋਂ ਕੋਈ ਹੁਣ ਦੇਖੋ ਬਹੁਤ ਸਾਰੇ ਲੋਕ ਤੇ ਅਲਰੈਡੀ ਕਾਫੀ ਜਾਗਰੂਕ ਆਪਣੇ ਹਾਏ ਹਾਈਜੀਨ ਦੇ ਨਾਮ ਤੇ ਹੁਣ ਹਜੇ ਵੀ ਕਾਫੀ ਸਾਰੇ ਲੋਕ ਐਸੇ ਨੇ ਜਿਨਾਂ ਨੂੰ ਇਹਦਾ ਮਤਲਬ ਹੀ ਨਹੀਂ ਹੈ ਕਿ ਹਾਈਜੀਨ ਹੁੰਦਾ ਕੀ, ਸਫ਼ਾਈ ਕੀ ਹੁੰਦੀ ਏ।
ਹਮ।
ਬਿਲਕੁਲ-ਬਿਲਕੁਲ ਉਹੀ ਗੱਲ ਹੈ ਨਾ ਤੇ ਹੁਣ ਅਸੀਂ ਸਫ਼ਾਈ ਕਰਾਂਗੇ ਆਪਣੇ ਘਰ ਤਾਂ ਸਾਡਾ ਘਰ ਸਾਫ਼ ਰਹੇਗਾ।
ਆਪਾਂ ਘਰ ਸਾਫ਼ ਰੱਖ ਖਾਂਗੇ ਤਾਂ ਹੀ ਸਾਡੇ ਘਰ ਕੋਈ ਆਏ ਗਿਆ ਵੀ ਕਿਹਾ ਕਿ ਅਗਲੇ ਦਾ ਘਰ ਕਿੰਨਾ ਸਾਫ਼ ਸੀ। ਘਰ ਸਾਫ਼ ਰੱਖਾਂਗੇ। ਤੇ ਲੋਕੀ ਚਾਰ ਗੱਲਾਂ ਹੋਰ ਕਰੇਗਾ ਲੋਨ ਲੋਕੀ ਚਾਰ ਗੱਲਾਂ ਹੋਰ ਕਰਨਗੇ। ਬੜੀ ਪਰੇਸ਼ਾਨੀ ਹੋ ਜਾਂਦੀ ਆ।
ਬਿਲਕੁਲ-ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਅਸੀਂ ਅਗਰ ਆਪਣੇ ਘਰ ਸਫ਼ਾਈ ਰੱਖਾਂਗੇ ਤੇ ਸਾਨੂੰ ਚਾਰ ਲੋਕ ਆ ਕੇ ਘਰ ਰੱਖ ਘਰ ਵੇਖ ਕੇ ਬਹਿਣਗੇ ਤੁਹਾਡਾ ਘਰ ਵੀ ਸਾਫ਼ ਹੈ ਅਸੀਂ ਘਰ ਗੰਦਾ ਰੱਖਾਂਗੇ ਸਾਡੇ ਘਰ ਕੋਈ ਆਏਗਾ ਵੀ ਨਹੀਂ ਜੀ ਜੀ ਬਿਲਕੁਲ ਤੇ ਅੱਜ ਕੱਲ੍ਹ ਅਸੀਂ ਮੋਬਾਇਲ ਦਾ ਹਰ ਰੋਜ਼ ਇਸਤੇਮਾਲ ਕਰਦੇ ਹਾਂ। ਹੈਨਾ ਪਰ ਉਹਦੋ ਸਫ਼ਾਈ ਕਰਨਾ ਭੁੱਲ ਜਾਂਦੇ ਆ। ਮੋਬਾਈਲ ਲੈਪਟੋਪ ਅਤੇ ਹਰ ਸਮਾਨ ਨੂੰ ਵੀ ਸਮੇ ਸਮੇ ਤੇ ਸਾਫ਼ ਕਰਨਾ ਚਾਹੀਦਾ ਹੈ।
ਹਮ ਹਮ ਹਮ।
ਹਿਸਾਬ ਨਾਲ ਬਚ ਬੱਚਿਆਂ ਨੂੰ ਬਚਪਨ ਤੋਂ ਹੀ ਸਫ਼ਾਈ ਦੀ ਆਦਤ ਪਾਣੀ ਚਾਹੀਦੀ ਹੈ। ਜੋ ਆਪਣੀ ਛੋਟੀ ਉਮਰ ਸਫ਼ਾਈ ਰੱਖਣ ਦਾ ਧਿਆਨ ਰੱਖ ਤੇ ਵੱਡੇ ਹੋ ਕੇ ਉਹਨੂੰ ਸਾਰੀ ਜ਼ਿੰਦਗੀ ਉਹਨੂੰ ਆਦਤ ਪੈ ਜਾਏਗੀ ਇਸ ਚੀਜ਼ ਦੀ। ਅਗਰ ਸਾਡਾ ਬੱਚਾ ਇੱਕ ਦੋ ਸਾਲ ਦਾ ਅਸੀ ਉਹਨੂੰ ਕਵਾਂ ਗੇ ਬੇਟਾ ਆਪਣੇ-ਆਪਣੇ ਖਿਲੋਣੇ ਇਹਦੇ ਚ ਪਾਓ, ਉਹਦੇ ਚ ਪਾਓ। ਤੇ ਉਹਨਾਂ ਕੋਲੋਂ ਸਫ਼ਾਈ ਹੋ ਜਾਏਗੀ ਤੇ ਉਹਨੂੰ ਲੱਗਿਆ ਕਿ ਹਾਂ ਮੈਂ ਆਪਣਾ ਕੰਮ ਖੁਦ ਕਰਨ ਵੱਡਾ ਹੋਏਗਾ ਤੇ ਉਹਨੂੰ ਗੰਦ ਫਿਰ ਬਰਦਾਸ਼ਤ ਨਹੀਂ ਹੋਗਾ, ਫਿਰ ਸਫਾਈ ਚ ਹੀ ਰਹੇਗਾ ਹਮੇਸ਼ਾ। ਤੇ ਇਹ ਦੇਖੋ ਸਾਡੀ ਹੈਬਿਟ ਹੈ, ਸਾਨੂੰ ਕਰਨਾ ਚਾਹੀਦਾ ਹੈ, ਬੱਚਿਆਂ ਨੂੰ ਥੋੜ੍ਹਾ ਕੰਮ ਬੱਚਿਆਂ ਨੂੰ ਸਿਖਾਣਾ ਚਾਹੀਦਾ ਹੈ। ਹੁਣ ਦੇਖੋ ਮੁੰਡਾ ਹੋਏ, ਕੁੜੀ ਹੋਏ, ਤਾਨੂੰ ਕੰਮ ਸਿਖਾਣਾ ਹੀ ਚਾਹੀਦਾ ਹੈ ਕਿ ਸਫ਼ਾਈ ਬੇਟਾ ਸਫ਼ਾਈ ਵੀ ਕਰਨੀ ਕੰਗੇਟਰ ਦੀ ਸਫ਼ਾਈ ਕਰਨ ਲਗੀ ਸੀ ਇਮਪੋਰਟੈਂਟ ਤੁਹਾਡੇ ਵਾਸਤੇ, ਆਪਣੇ ਖਿਲੋਣੇ ਸਾਂਭੋ ਆਪਣਾ ਗੰਦ ਆਇਆ ਉਹ ਸਮੇਟ ਦੇਖੋ ਹੁਣ ਅਸੀਂ ਸਿਖਾਵਾਂਗੇ ਤੇ ਉਹ ਸਿੱਖਣਗੇ ਅਸੀਂ ਸਿਖਾਵਾਂਗੇ ਤਾਂ ਸਿੱਖਣ ਗੇ ਹੀ ਨੀ।
ਓਹ ਤਾਂ ਹੈ ਹੀ ਹੈ, ਅਸੀਂ ਸਿਖਾਵਾਂਗੇ ਤਾਈਓਂ ਵੱਡੇ ਹੋ ਕੇ ਕੱਲ ਨੂੰ ਕਰਨਗੇ ਨੇ ਤੇ ਨਹੀਂ ਕਰਨਗੇ ਤੇ ਉਹ ਨੂੰ ਆਲਸ ਹੀ ਪਿਆ ਰਹੇਗਾ ਚੌਵੀ ਘੰਟੇ।
ਹਾਂ ਹਾਂ ਅਸੀਂ ਗੱਲ ਕਰੀਏ ਫਲ ਸਬਜ਼ੀਆਂ ਦੀਆਂ ਤੇ ਸਾਡਾ ਤਾਂ ਇਹ ਹਿਸਾਬ ਹੈਗਾ ਅਸੀਂ ਅ ਫਲ ਵੀ ਲੈ ਕੇ ਆਏ ਅਸੀਂ ਉਹ ਧੋ ਕੇ ਫੇਰ ਫਰਿਜ ਚ ਰੱਖਾਂਗੇ ਤਾਂ ਕਿ ਉਹ ਅਸੀਂ ਜਿਸ ਨੂੰ ਖਾਣਾ ਹੋਏ ਕਡ ਲੋ ਔਰ ਖਾ ਲੋ।
ਬਿਲਕੁਲ ਬੱਚੇ ਆਊਦੇਂ ਨਾ ਫਿਰਜ ਤੋਂ ਕੜੇ ਨਾਲ ਨਾ ਧੋਂਦੇ ਨੀ ਹੈ ਖਾ ਲੈਂਦੇ ਨੇ। ਫੇਰ ਉਹ ਬਿਮਾਰੀਆਂ ਜਿਹੀਆਂ ਲੱਗ ਜਾਂਦੀਆਂ ਨੇ।
ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਹੀ ਆਦਤ ਹੈ ਨਾ ਬੱਚਿਆਂ ਦੀ ਜੋ ਸੁਧਾਰਨੀ ਪੈਂਦੀ ਹੈ।
ਹਾਂਜੀ ਉਹ ਤਾਂ ਹੈ ਹੀ ਨਾ ਫੇਰ ਕੀਤਾ ਵੀ ਕੀ ਜਾ ਸਕਦਾ ਆ। ਬੱਚਿਆ ਨੂੰ ਅਸੀਂ ਕਹਿ ਸਕਦੇ ਹਾਂ ਬੱਚੇ ਮੰਨਦੇ ਨੀ ਹੈ।
ਜੀ ਜੀ ਜੀ ਬਿਲਕੁਲ ਬਿਲਕੁਲ ਸਹੀ ਕਹਿੰਦੇ ਹੋ ਤੁਸੀਂ।
ਤਾ ਕਰਕੇ ਪਰ ਤੁਸੀਂ ਤੁਸੀਂ ਮਤਲਬ ਆਪਣੀ ਰਸੋਈ ਸਫ਼ਾਈ ਕਿੰਨੇ ਦਿਨ ਚ ਬਾਅਦ ਕਰਦੇ ਹੋ ਕਿੰਨੇ ਮਹੀਨੇ ਬਾਅਦ ਕਰਦੇ ਹੋ?
ਬਿਲਕੁਲ ਬਿਲਕੁਲ।
ਸਫ਼ਾਈ ਕਿੰਨੇ ਮਹੀਨੇ ਬਾਅਦ ਕਰਦੇ ਹੋ ਕਿੰਨੇ ਹਫ਼ਤੇ ਬਾਅਦ ਕਰਦੇ ਹੋ ਡੱਬਿਆਂ ਡੁੱਬਿਆਂ ਦੀ।
ਉਹ ਤਾਂ ਅਸੀਂ ਹਰ ਮਹੀਨੇ ਮਾਰ ਲੈਂਦੇ ਹੁੰਦੇ ਹਾਂ ਕੀ ਹਾ ਚਲੋ ਹਰ ਮਹੀਨੇ ਸਫ਼ਾਈ ਕਰ ਲੈਦੇ ਹੁੰਦੇ ਹਾਂ। ਡੱਬਿਆਂ ਦੀ ਇਨਾ ਡੱਬੇ ਤੇ ਹੁੰਦੇ ਨੀ ਹਾਂ ਅਸੀਂ ਹਰ ਮਹੀਨੇ ਤੇ ਮਹੀਨੇ ਚ ਇਕ ਵਾਰ ਤੇ ਕਰ ਲੈਂਦੇ ਹਾਂ ਆਰਾਮ ਨਾਲ।
ਹਾਂਜੀ ਤੇ ਕਰਨੀ ਵੀ ਚਾਹੀਦੀ ਕਹਿੰਦੇ ਨੇ ਨਾ ਤੇ ਲੱਗ ਜਾਂਦਾ ਆ।
ਬਿਲਕੁਲ ਬਿਲਕੁਲ ਨਾਲ ਤੁਹਾਨੂੰ ਪਤਾ ਹੀ ਸਫ਼ਾਈ ਕਰਨੀ ਜਰਾ ਹੁਣ ਅਸੀਂ ਕਰਾਂਗੇ ਸਾਫ਼ ਸਾਨੂੰ ਦੇੇਖ ਕੇ ਬੱਚੇ ਵੀ ਸਿੱਖਣਗੇ। ਹਲੇ ਖੁਦ ਹਿਸਾਬ ਕਰਾਂਗੇ ਤਾਂ ਸਿੱਖਣਗੇ।
ਬਿਲਕੁਲ ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੁਸੀਂ ਨੀ ਕਰੋਗੇ ਤੇ ਉਹ ਵੀ ਨੀ ਸਿੱਖਣਗੇ ਬਿਲਕੁਲ ਬਿਲਕੁਲ। ਉਹ ਵੀ ਕਹਿਗੇ ਛਡੋ ਪਰੇ।
ਜੀ ਹਰ ਮਹੀਨੇ ਜਦੋਂ ਅਸੀਂ ਰਾਸ਼ਨ ਪਾਣਾ ਹੁੰਦਾ ਰਾਸ਼ਨ ਮੰਗਾਈ ਦਾ ਹੁੰਦਾ ਉਸ ਟਾਈਮ ਪਹਿਲੇ ਰਾਸ਼ਨ ਮੰਗਵਾਉਂਦੇ ਹਾਂ ਡੱਬੇ ਮਾਂਜਣੇ ਆ ਫੇਰ ਅਸੀਂ ਰਾਸ਼ਨ ਮੰਗਵਾਉਂਦੇ ਹਾਂ।
ਹਾਂਜੀ। ਬਿਲਕੁਲ ਬਿਲਕੁਲ ਸਹੀ ਕਿਹਾ ਹੈ। ਤੁਸੀਂ ਏਦਾਂ ਹੀ ਕਰਨਾ ਪੈਂਦਾ ਆ। ਕਿ ਫਿਰ ਡੱਬੇ ਦੁਬੇ ਇੱਥੇ ਇਨ੍ਹਾਂ ਸਟਾਫ਼ ਨੀ ਹੁੰਦਾ ਨਾ।
ਬਿਲਕੁਲ ਹੁਣ ਦੇਖੋ ਬੱਚਿਆਂ ਨੂੰ ਇਹ। ਉਸਕੋ ਬਚੇ ਹੋਏ ਆਸ ਹੈਗੀ ਕਿ ਡੱਬੇ ਰਾਸ਼ਨ ਆਏਗਾ। ਡੱਬੇ ਮਾਂਜਣਗੇ ਤੇ ਰਾਸ਼ਨ ਪਏਗਾ।
ਬਿਲਕੁਲ ਬਿਲਕੁਲ।
ਕਿਧਰੇ ਜਾਵਾਂਗੇ ਵੀ ਤੇ ਉਹਨੂੰ ਉਹਦੇ ਐਨੇਆ ਦਾ ਲੈ ਜਾਈਏ। ਕੀ ਹੁਣ ਰਾਸ਼ਨ ਆਇਆ ਘਰ ਡੱਬੇ ਮਾਂਜੀਏ ਰਾਸ਼ਨ ਪਾਈਏ ਵਿੱਚ।
ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਏਦਾਂ ਹੀ ਹੋਣਾ ਚਾਹੀਦਾ ਹੈ ਏਦਾਂ ਨਾ ਡੱਬੇ। ਸਾਫ਼ ਹੀ ਦਿੰਦੇ ਆ ਜਿਹੜੇ ਪਏਦੇ ਹੁੰਦੇ ਹੈ ਉਵੇਂ ਸਾਫ਼ ਨਹੀਂ ਉਹ ਪਾਉਂਦੇ ਆ।
ਬਿਲਕੁਲ ਬਿਲਕੁਲ ਉਹੀ ਨਾ ਡੱਬੇ ਡੁੱਬੇ ਸਾਫ਼ ਕਰਾਏ ਕਿ ਰਾਸ਼ਨ ਹੁਣ ਅਗਰ ਆਉਣਾ ਹੈ। ਤੇ ਪਹਿਲੇ ਡੱਬੇ ਮਾਂਜ ਲਈਏ ਯਾ ਫੇਰ ਰਾਸ਼ਨ ਪਾਣਾ ਡੱਬੇ ਮਾਂਜ ਕੇ।
ਬਿਲਕੁਲ ਬਿਲਕੁਲ।
ਫ਼ਲ ਸਬਜ਼ੀਆਂ ਵੀ ਅਸੀਂ ਮੰਗਾਨੇ ਹਾਂ ਤਾਂ ਬੱਚਿਆਂ ਨੂੰ ਕਹਿੰਦੇ ਬਈਆ ਜੋ ਫਲ ਸਬਜ਼ੀ ਆਣੇ ਉਹਨੂੰ ਧੋਵੋ ਤੇ ਫਰਿਜ ਚ ਲਗਾਓ ਵਾਰੀ ਵਾਰੀ।
ਹਾਂਜੀ ਬੋਤਲਾਂ ਬੂਤਲਾਂ ਬਚੇ ਨੂੰ ਕਹਿੰਦੇ ਹਾਂ ਪਾਣੀ ਪੂਣੀ ਭਰੋ। ਬਹੁਤ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ ਅੱਜ ਕੱਲ ਬੱਚੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬੱਚੇ ਕੰਮ ਕਰਕੇ ਰਾਜੀ ਨੀ ਹੈ ਮੈਨੂੰ ਆਉਂਦਾ ਕਿ ਸਾਡੇ ਘਰ ਐ ਹੂੰਦਾ ਸੀ ਵੀ ਅਪਾ ਹੀ ਕਰਨਾ ਹੈ।
ਬਿਲਕੁਲ ਬਿਲਕੁਲ ਸਹੀ ਕਹਿੰਦੇ ਪਏ ਹੋ ਤੁਸੀਂ।
ਬਿਲਕੁਲ।
ਹਾਂ ਤੁਸੀਂ ਡੱਬੇ ਡੱਬੇ ਕਦੋਂ ਮਾਜਦੇ ਹੋ ਆਪਣੇ?
ਮੈਂ ਜਿਵੇਂ ਖਾਲੀ ਹੁੰਦੀ ਨਾ ਉਦੋ ਮਾਂਜ ਲੈਂਦੇ ਆ।
ਅੱਛਾ ਅੱਛਾ ਨਹੀਂ ਅਸੀਂ ਤਾਂ ਆਪਣਾ ਟਾਈਮ ਬਣਾਆ ਦਾ ਕਿ ਚਲੋ ਮਹੀਨੇ ਤੇ ਇਹ ਹੁੰਦਾ ਨਾ ਉਹ ਸਿੱਧੇ ਸਿੱਧੇ ਹਿਸਾਬ ਰਹਿੰਦੇ ਆ ਰਾਸ਼ਨ ਆਉਂਦਾ ਡੱਬੇ ਮਾਂਜਣੇ ਨੇ। ਤੇ ਫਿਰ ਰਾਸ਼ਨ ਪੈ ਜਾਂਦਾ ਇੱਕ ਉਹ ਸਿੱਧਾ ਹਿਸਾਬ ਬਣ ਜਾਂਦਾ ਫਿਰ ਨਾ ਇੱਕ ਹੈਬਿਟ ਬਣ ਜਾਂਦੀ ਉਹ ਕੰਮ ਕਰਨ ਦੀ।
ਹਾਂਜੀ ਦੇਖੋ ਭਾਫ਼ ਵੀ ਜਾਂਦੀ ਪਰ ਰਹਿ ਵੀ ਜਾਂਦੀ ਹੈ ਕਈ ਲੋਕੀ ਮਹੀਨੇ ਬਾਅਦ। ਕਰਦੇ ਹੈ ਡੇਢ ਮਹੀਨੇ ਬਾਅਦ ਕਰਦੇ ਹੈ ਮੈਂ ਤੇ ਹੁਣ ਜਦੋਂ ਡੱਬੇ ਖਾਲੀ ਹੁੰਦੇ ਜਦੋਂ ਮੇਰੀ ਦਾਲ। ਹੁੰਦਾ ਜਿਵੇਂ ਸਬਜ਼ੀ ਰੋਟੀ ਬਣਾ ਰਹੀ ਹਾਂ ਵਿਹਲੀ ਹੈਗੀਆਂ ਸਬਜ਼ੀ ਨੂੰ ਟਾਈਮ ਲੱਗਦਾ ਰੋਟੀ। ਬਣ ਚੁੱਕੀ ਹੈ ਡੱਬੇ ਜਿਹੜੇ ਪਏ ਨੇ। ਧੋ ਤਾ ਹੈ ਜਾਂ ਧੋ ਤਾਂ ਟੈਲਾ ਸਾਫ਼ ਸਾਰਿਆਂ ਕਰਤਿਆ ਹੈ। ਧੋਈਦੀਆ ਮੈਂ ਤਾਂ ਏਦਾਂ ਕਰ ਦਿੰਦੀ ਹੈਗੀ ਆ।
ਬਿਲਕੁਲ, ਬਿਲਕੁਲ ਦੇਖੋ ਇਹ ਤੇ ਹੋਰ ਵਧੀਆ ਤਰੀਕੇ ਜਿਸ ਟਾਈਮ ਵਿਹਲੇ ਖੜ੍ਹੇ ਹੋ ਉਸ ਟਾਈਮ ਹੀ ਕੰਮ ਕਰ ਲੋ। ਲੇਕਿਨ ਏਦਾਂ ਵੀ ਦੇਖੋ ਇਹਦਾ ਵੀ ਇਹ ਹੁੰਦਾ ਨਾ ਤੁਹਾਨੂੰ ਕਦੇ ਟਾਈਮ ਹੈ ਕਦੇ ਨਹੀਂ ਹੈਗਾ ਪਤਾ ਨੀ ਲੱਗਦਾ ਹੈ। ਹੁਣ ਉਦੋਂ ਸਾਡਾ ਪੂਰਾ ਇੱਕ ਰੂਲ ਜਿਹਾ ਬਣ ਜਾਂਦਾ ਤੇ ਸਭ ਤੋਂ। ਹੁਣ ਦਾ ਕੰਮ ਚਲੋ ਠੀਕ ਹੈ ਫੇਰ ਤੁਹਾਡੇ ਨਾਲ ਗੱਲ ਕਰਕੇ। ਚੰਗਾ ਲੱਗਿਆ ਦੁਬਾਰਾ ਜ਼ਰੂਰ ਫੋਨ ਲਾਵਾਂਗੇ ਤੁਹਾਨੂੰ ਸਤਿ ਸ੍ਰੀ ਅਕਾਲ।